ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਭੈਣੀ ਜੀ, ਹੋਰ ਠੀਕ ਔ ਜੀ?
ਹਾਂਜੀ-ਹਾਂਜੀ, ਤੁਸੀਂ ਠੀਕ ਹੋ ਵੀਰ ਜੀ?
ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਘਰ ਸਭ ਬੱਚੇ ਠੀਕ?
ਸਭ ਵਧੀਆ, ਤੁਹਾਡੇ ਘਰ ਸਭ ਠੀਕ?
ਹਾਂਜੀ ਹਾਂਜੀ, ਸਭ ਵਧੀਆ ਅ ਵੀ ਜੀ ਮੈਂ ਤੁਹਾਨੂੰ ਫੋਨ ਕੀਤਾ ਸੀ ਐਕਚੁਲੀ ਨਾ ਸਾਡੇ ਬੱਚਿਆਂ ਨੂੰ ਪ੍ਰੋਜੈਕਟ ਮਿਲਿਆ ਹੋਇਆ ਐ ਆਪਣੇ ਬੱਚੇ ਦੋਨਾਂ ਦੇ ਸੇਮ ਕਲਾਸ ਨੇ ਨਾ, ਹਾਂਜੀ ਹਾਂਜੀ ਤੇ ਕੁਰਬਾਨ ਨੂੰ ਵੀ ਅਹ ਇਹੀ ਟੋਪਿਕ ਮਿਲਿਆ ਮੇਰੇ ਖਿਆਲ ਪਬਲਿਕ ਤੇ ਪ੍ਰਾਈਵੇਟ ਟ੍ਰਾਂਸਪੋਰਟ ਵਿੱਚ। ਕੁਛ ਡਿਫਰੈਂਸ ਵਗੈਰਾ ਕੁਰਬਾਨ ਨੇ ਕੀ ਲਿਖਿਆ ਥੋੜ੍ਹਾ ਮੈਨੂੰ ਥੋੜਾ ਆਈਡੀਆ ਦੱਸ ਦਿਉ ਕਿਉਂਕਿ ਕੀ ਡਿਫਰੈਂਸ ਹੈਗੇ ਪਬਲਿਕ ਔਰ ਪ੍ਰਾਈਵੇਟ ਟਰਾਂਸ ਪੋਟ ਵਿੱਚ ਕੀ ਫਾਇਦੇ
ਹਾਂਜੀ, ਦੇਖੋ ਜੀ ਅਹ ਜਿਵੇਂ ਸਕੂਲ ਆਲੇ ਨੇ ਸਾਫ਼ ਮਨਾ ਕੀਤਾ ਐ ਕਿ ਕੋਈ ਤੁਸੀਂ ਅਹ ਐੱਲ ਐੱਲ ਪੀ ਦਾ ਯੂਜ ਨੀ ਕਰ ਸਕਦੇ, ਚੈਟ ਜੀ ਪੀ ਟੀ ਵਗੈਰਾ ਜੈਮਨ ਆਈ ਦਾ ਤੁਸੀਂ ਸਾਰਾ ਕੁਛ ਆਪਣੇ, ਆਪਣੇ ਆਪ ਈ ਬਣਾਣਾ ਸਾਰਾ ਕੁਛ, ਤਾਂ ਤਾਂ ਉਹਨਾਂ ਨੇ ਇੱਕ ਹੋਰ ਪੰਗਾ ਪਾਇਆ ਹੋਇਆ, ਤਾਂ ਉਹਨੇ ਪੁੱਛਿਆ ਸੀ ਮੇਰੇ ਤੋਂ ਕਿ ਤੁਸੀਂ ਕੁਛ ਦੱਸ ਦੋ ਤੇ ਮੈਂ, ਥੋੜਾ ਦੇਖਿਆ ਮੈਂ ਥੋੜਾ ਨਿਊਜ ਚੈਨਲ ਤੇ ਦੇਖਿਆ ਕੁਛ ਮੈਂ ਨਿਊਜ਼ ਪੇਪਰ ਚ ਕੁਛ ਕੱਢਿਆ, ਤੇ ਸਾਰਾ ਕੁਛ ਕੱਢਣ ਤੋਂ ਬਾਦ ਮੈਂ ਤਿੰਨ ਚਾਰ ਪੁਆਇੰਟ ਕੱਢੇ ਨੇ, ਉਹ ਮੈਂ ਤੈਨੂੰ ਦੱਸ ਦਿੰਦਾ। ਉਹ ਤੁਸੀਂ ਮਤਲਬ ਥੋੜਾ ਮੋਲਡ ਕਰਕੇ ਲਿਖਦੇ ਨਾ ਕਿ ਬੱਚੇ ਸੇਮ ਨਾ ਲਿਖਣ ਠੀਕ ਐ।
ਠੀਕ ਏ ਨਹੀਂ-ਨਹੀਂ ਸੇਮ ਤੇ ਨਹੀਂ ਲਿਖਣਗੇ ਐਕਚੁਲੀ ਮੈਨੂੰ ਕੁਛ ਨਾ ਸਮਝ ਨੀ ਆ ਰਿਹਾ ਸੀ ਮੈਂ ਕੀ ਲਿਖਾਂ ਮੈਂ ਥੋੜ੍ਹਾ ਜਿਹਾ ਇਹ ਸੋਚਿਆ ਸੀ ਚਲੋ ਪਬਲਿਕ ਪ੍ਰਾਈਵੇਟ ਟਰਾਂਸਪੋਰਟ ਵਿੱਚ ਇਹ ਵੀ ਪਬਲਿਕ ਵਿੱਚ ਤੇ ਹੋਜੇਗਾ ਤੇ ਆਪਾਂ ਦੂਜਿਆਂ ਮਤਲਬ ਕਿ ਦੂਜੇ ਟਰਾਂਸਪੋਰਟ ਯੂਜ ਕਰਦੇ ਆ ਕਿਤੇ ਜਾਣ ਵਾਸਤੇ
ਨਹੀਂ ਪਬਲਿਕ ਟਰਾਂਸਪੋਰਟ ਹੋ ਹੋ ਗਿਆ ਜਿਹੜਾ ਗੌਰਰਮੈਂਟ ਚਲਾਦੀ ਐ। ਪਬਲਿਕ ਮਤਲਬ ਕਿ ਔਈ ਹੋ ਗਿਆ ਨਾ ਜਿਵੇਂ ਕਿ, ਪਬਲਿਕ ਬੱਸਾਂ ਹੁੰਦੀਆਂ ਨੇ, ਜਿਵੇਂ ਕਿ ਉਸ ਸਾਰਾ ਗੌਰਮੈਂਟ ਦੇ ਹੱਥ ਹੁੰਦੀ ਐ ਕਿ ਗੌਰਮੈਂਟ ਨੇ ਕਿੰਨੀ ਫੇਅਰ ਰੱਖਣਾ ਕਿੰਨਾ ਕਿਰਾਇਆ ਰੱਖਣਾ, ਅੱਛਾ ਤੇ ਪ੍ਰਾਈਵੇਟ ਹੁੰਦੀਂ ਐ ਕਿ ਅਹ ਜਿਹੜਾ ਪ੍ਰਾਈਵੇਟ ਬੰਦਾ ਇੱਕ ਆਪਣਾ ਕਰਦਾ ਉਹ ਫਿਰ ਉਹਦੇ ਹੱਥ ਚ ਈ ਹੁੰਦੀ ਐ ਉਹਨੇ ਕਿੰਨਾ ਕਿਰਾਇਆ ਲੈਣਾ ਬੰਦਿਆਂ ਤੋਂ
ਅੱਛਾ
ਹਾਂਜੀ ਤੇ ਨਾ ਗੋਰਮੈਂਟ ਵੱਖ ਵੱਖ ਉਹ ਕਰਦੀ ਐ ਸਕੀਮਾਂ ਕਿ ਜੇ, ਜੋ, ਬੀ, ਪੀ ਐਲ, ਪਰਿਵਾਰ ਹੁੰਦੇ ਨੇ ਬਿਲੋ ਪੋਵਰਟੀ ਲਾਈਨ ਕਿ ਤੇ ਉਹਨਾਂ 'ਵਾਸਤੇ ਨਵੀਂ ਸਕੀਮਾਂ ਕੱਢਦੀਆਂ ਨੇ, ਜਿਵੇਂ ਸਾਡੇ ਏਧਰ ਹੈ ਸਕੀਮ ਕਿ ਜੇਹੜੀ ਬੀ, ਪੀ ਐਲ ਦੇ ਪਰਿਵਾਰ ਨੇ, ਉਹਨਾਂ ਨੂੰ ਹਜ਼ਾਰ ਕਿਲੋਮੀਟਰ ਫ੍ਰੀ ਐ, ਬੱਸਾਂ 'ਚ ਕਿਰਾਇਆ ਕਿ ਮਤਲਬ ਕਿ ਆਪਣਾ ਕਾਰਡ ਦਿਖਾ ਕੇ ਨਾ, ਉਹ ਹਜ਼ਾਰ ਕਿਲੋਮੀਟਰ ਵੀ ਜਾ ਸਕਦੇ ਨੇ, ਉਹਨਾਂ ਨੂੰ ਕੋਈ ਕਿਰਾਇਆ ਨਈ ਲੱਗਦਾ ਤੇ ਪਬਲਿਕ ਟਰਾਂਸਪੋਰਟ ਹੋਣ ਦਾ ਇੱਕ ਹੋਰ ਫਾਇਦਾ ਕਿ, ਮਤਲਬ ਉਹ ਤੇਜ਼ ਪੁਚਾ ਦਿੰਦੀ ਏ ਬੰਦਿਆਂ ਨੂੰ ਜ਼ਿਆਦਾਤਰ, ਰੁਕਦੀ ਨੀ ਕਿੱਤੇ-
ਹਮ
ਤੇ ਬਸ ਪ੍ਰਾਈਵੇਟ ਟਰਾਂਸਪੋਰਟ ਦਾ ਏ ਆ ਕਿ ਉਹ ਰੁਕ ਰੁਕ ਕੇ ਜਾਂਦੀ ਆ, ਉਹ ਫੇਿਰ ਐ, ਈ ਐ, ਕਿ ਉਹ ਸਭ ਤੋਂ ਮਨ ਮਰਜ਼ੀ ਦੇ ਕਿਰਾਇਆ ਲੈਂਦੀਆਂ ਨੇ
ਅੱਛਾ -ਅੱਛਾ- ਅੱਛਾ, ਮੈਨੂੰ ਤੇ ਲੱਗਿਆ ਸ਼ਾਇਦ--ਆ ਦੀ ਟਰਾਂਸਪੋਰਟ ਅਤੇ ਗੌਰਮੈਂਟ ਦੇ ਟਰਾਂਸਪੋਰਟ ਵਿੱਚ ਦਿਖਣਾ ਫ਼ਰਕ ਮੈਨੂੰ ਐ, ਸੀ। ਮੈਨੂੰ ਸਮਝ ਨਈ ਆ ਰਿਹਾ ਸੀ, ਨਾ ਮੈਂ ਕਿਹਾ ਚਲੋ ਤੁਸੀਂ ਤੇ ਕੁਛ ਟੋਪਿਕ ਲਿਖਿਆ ਈ ਹੋਏਗਾ ਫੇਰ ਓਹਦੇ ਥਰੂ ਹੀ ਕਰ ਲਾਂਗੇ ਆ
ਹਾਂਜੀ ਮਤਲਬ ਏ, ਈ, ਆ, ਦੋ ਤਿੰਨ ਪੁਆਇੰਟ ਏਹੀ ਨੇ ਬਾਕੀ ਹੋਰ ਵੀ ਪੁਆਇੰਟ ਹੋ ਸਕਦੇ ਨੇ, ਜਿਵੇਂ ਕਿ ਪਿੱਛੇ ਜੇ ਏ ਚੱਲੇਆ ਸੀ ਕਿ ਅਹ--ਪ੍ਰਾਈਵੇਟ ਟਰਾਂਸਪੋ ਜਿਵੇਂ ਕਿ ਹੁਣ ਪੇਪਰ ਹੁੰਦੇ ਨੇ, ਗੌਰਮੈਂਟ ਪੇਪਰ ਤਾਂ ਗੌਰਰਮੈਂਟ ਏ ਕੱਢ ਦਿੰਦੀ ਕਿ ਉਹ ਜੇਹੜੀ ਪਬਲਿਕ ਟਰਾਂਸਪੋਰਟ ਏ, ਸਾਰੇ ਕਿਰਾਇਆ ਫਰੀ ਹੋ ਜਾਂਦਾ ਆ, ਜਿਵੇਂ ਪਿੱਛੇ ਨੀਟ ਦਾ ਪੇਪਰ ਹੋਇਆ ਸੀ, ਤੇ ਆਪਣੇ ਏਧਰ ਪੂਰੇ ਇੰਡੀਆ ਚ ਤਾਂ ਗੌਰਮੈਂਟ ਏ ਕਰ-ਕਰਤਾ ਸੀਂ, ਕਿ ਸਾਰੇ ਜੇਹੜੇ ਬੱਚੇ ਜਾਣਗੇ, ਪੇਪਰ ਦੇਣ ਵਾਸਤੇ ਸਭ ਦਾ ਕਰਾਇਆ ਫ੍ਰਰੀ ਹੋਏਗਾ ਤੇ ਜ ਪ੍ਰਾਈਵੇਟ ਟਰਾਂਸਪੋਰਟ ਏ, ਉਹ ਤਾਂ ਫੇਰ ਉਹ ਕਰਦੇ ਨੀ ਫ੍ਰਰੀ ਕਿਓਕਿ ਓਹਨਾਂ ਨੇ ਤਾਂ ਕੁਛ ਕਮਾਣਾ ਈ ਹੁੰਦਾ
ਹਮ--' ਹਾਂ, ਮੈਂ ਵੀ ਏਹਦੇ ਈ, ਦੇਖਿਆ ਸੀ ਓਹ ਕੱਲ ਅਸੀਂ ਨਾ ਬਾਜ਼ਾਰ ਗਏ ਸੀ, ਜਿਵੇਂ ਕੱਲ ਐਤਵਾਰ ਸੀ ਨਾ ਤੇ ਸਾਨੂੰ ਤੇ ਪਤਾ ਨਈ ਸੀ ਕੋਈ ਪੇਪਰ ਹੈਗੇ, ਗੌਰਮੈਂਟ ਦਾ ਪੇਪਰ ਤੇ ਅਸੀਂ ਆਊਟ ਔਫ ਸਟੇਸ਼ਨ ਜਾਣਾ ਸੀ ਸ਼ਹਿਰ ਤੋਂ ਬਾਹਰ ਜਾਣਾ ਸੀ ਕੋਈ ਕੰਮ ਵਾਸਤੇ ਕੁਛ ਸ਼ੋਪ ਕਰਨ ਜਾਣਾ ਸੀ। ਤੇ ਅਸੀਂ ਓਹੀ ਬੱਸ ਦੇਖੀ ਤੇ ਇੱਕ ਬੱਸ ਵਿੱਚ ਤੇ ਜਦ ਆਪਾਂ ਜਾ ਰਹੇ ਸੀ, ਤਾਂ ਤੇ ਅਸੀਂ ਬੈਠ ਗਏ ਤੇ ਨਾ ਸਾਡੇ ਕੋਲ -ਕੋਈ ਆਇਆ ਟਿਕਟ ਕੱਟਣ ਵਾਸਤੇ, ਨਾ ਅਸੀਂ ਦੇਖੋ ਸਾਹਮਣੇ ਤੋਂ ਗਏ ਪੁੱਛਣ ਵਾਸਤੇ। ਸਾਨੂੰ ਏ ਸ ੇਸੀ ਕਿ ਸ਼ਾਇਦ ਅੱਗੇ ਜਾ ਕੇ ਕੱਟੇਗਾ- ਅੱਗੇ ਜਾ ਕੇ ਕੱਟਗਾ ਲੇਕਿਨ ਓਹਨੇ ਕੱਟੀ ਈ ਨਈ। ਤੇ ਫਿਰ ਨਾਲ ਦੇਆ ਤੋਂ ਅਸੀਂ ਪੁੱਛ ਆ -ਆਪਣਾ ਵੀ ਸਾਡੀ ਟਿਕਟ ਤਾਂ ਏਨਾਂ ਨੇ ਲਿੱਤੀ ਨਈ, ਫਿਰ ਬੱਚੇ ਦੱਸ ਰਹੇ ਸੀ ਅੱਜ ਟਿਕਟ ਨਈ ਲੈਣਗੇ, ਅੱਜ ਪੇਪਰ ਹੈਗਾ ਕੋਈ ਗੌਰਮੈਂਟ ਦਾ ਤੇ ਬੱਸਾਂ ਏਨੀਆਂ ਭਰੀਆਂ ਹੋਈਆਂ ਸੀ, ਓਹ ਨੀਲੇ, ਕਲਰ ਦੀ ਬਸ ਓਹੀ ਸੀਗੀ, ਹਾਂਜੀ। ਤੇ ਫੇਰ ਉਸ ਤੋਂ ਬਾਅਦ ਜਦ ਅਸੀਂ ਪੌਚੇ, ਅਸੀਂ ਆਪਣਾ ਕੰਮ ਵਗੈਰਾ ਕਰ ਲੇਆ। ਤੇ ਸਾਨੂੰ ਤੇ ਪਤਾ ਨੀ ਪਬਲਿਕ ਪ੍ਰਾਈਵੇਟ ਅਲੱਗ -ਅਲੱਗ ਹੈਗੀਆਂ ਨੇ ਬੱਸਾਂ ਫੇਰ ਸਾਨੂੰ ਆਂਦੇ ਹੋਏ ਥੋੜੀ ਲੇਟ ਹੋ ਗਈ ਸੀ, ਤੇ ਇੱਕ ਲਾਲ ਬੱਸ ਖੜੀ ਸੀ, ਓਹ ਆਪਣੇ ਇੱਥੇ ਆ ਰਈ ਸੀ। ਅਸੀਂ ਉੱਦੇ ਤੇ ਬਹਿ ਗਏ ਸਾਨੂੰ ਤੇ ਇਹ ਸੀ ਕਿ ਨਹੀਂ ਲੱਗਣੀ ਟਿਕਟ, ਅਸੀਂ ਤੇ ਬੈਠ ਕੇ ਆ ਗਏ ਆਪਣਾ ਉਤੇ ਜਦ ਉਹ ਬੈਠ ਉੱਥੇ ਅਸੀਂ ਉਹ ਕਹਿੰਦੇ 'ਟਿਕਟ ਕਟਾਓ'ਫੇਰ ਅਸੀਂ ਬੋਲੇ ਅਸੀ ਕਿਹਾ ਅੱਜ! ਟਿਕਟ ਦੇਣੀ ਨੀ, ਅੱਜ ਤੇ ਪੈਸੇ ਲੈਣੇ ਈ ਨੀ ਅਜ ਤਾਂ ਕੋਈ ਗੌਰਮੈਂਟ ਪੇਪਰ ਹੈਗਾ। ਫੇਰ ਉਹ ਬੋਲ ਬੋਲ ਬੋਲਦੇ ਪੈਏ ਸੀ ਕਹਿੰਦੇ ਉਹ ਦੂਜੀਆਂ ਬੱਸਾਂ ਚ ਨਹੀਂ ਲੈਣਗੇ ਅਸੀਂ ਤੇ ਲਵਾਂਗੇ ਪੈਸੇ। ਫੇਰ ਉਹਨਾਂ ਨੇ ਸਾਡੇ ਕੋਲ ਬਲਕਿ ਜਿਹੜੀ ਆਪਾਂ ਡੇਲੀ ਪੈਸੇ ਦਿੰਨੇ ਹਾਂ ਸੱਠ ਰੁਪਏ ਕਰਾਇਆ ਉਹਨੇ ਸਾਡੇ ਕੋਲ ਅੱਸੀ ਰੁਪਏ ਲਿੱਤੇ ਸੀ ਜ਼ਿਆਦਾ ਲਿਤੇ ਸੀ ਉਹਨਾਂ ਨੇ ਪੈਸੇ ਅਸੀਂ ਫਿਰ ਬੋਲੇ ਸੀ
ਬੱਸਾਂ ਹੁੰਦੀਆਂ ਨੀ ਉਹਨਾਂ ਨੇ ਫੇਰ ਜ਼ਿਆਦਾ ਕਰ ਦੇਨੇ ਕਿਰਾਇਆ ਆਪਣਾ ਜਾਣ ਕੇ ਪ ਕੋਈ ਹੈ ਤਾਂ ਹੈ ਨੀ ਟਰਾਂਸਪੋਰਟ ਹੋਰ ਬੰਦੇ ਨੇ ਜਾਣ ਤਾਂ ਹੈ ਹੀ ਹੈ ਜਿਨਾ ਮਨ ਮਰਜੀ ਕੱਢ ਲਓ ਕਿਰਾਇਆ।
ਹੂੰ- ਹੂੰ, ਓਹੀ ਫੇਰ ਅ ਸੀ ਉਹਨਾਂ ਨੂੰ ਕਿਹਾ ਸੀ ਕਿ ਸੱਠ ਰੁਪਏ ਟਿਕਟ ਹੈਗੀ ਤੁਸੀਂ ਸਾਡੇ ਕੋਲੋਂ ਅੱਸੀ ਰੁਪਏ ਲੈ ਰਹੇ ਓ। ਫਿਰ ਉਹ ਕਹਿੰਦੇ ਨਹੀਂ ਨਹੀਂ ਜੀ ਅੱਸੀ ਹੀ ਲੱਗੇ ਕਿ ਆਜ ਤੋਂ ਉਹ ਹਿੰਦੀ ਚ ਗੱਲ ਕਰਦੇ ਪਏ ਸੀ। ਸਮਝ ਨਹੀਂ ਪਈ ਹਿੰਦੀ ਚ ਤੋ ਉਹ ਕਹਿ ਰਹੇ ਸੀ ਸਾਨੂੰ ਹੋ ਤੇ ਅਭੀ ਆਜ ਤੋਂ ਅੱਸੀ ਰੁਪਏ ਹੀ ਲੱਗੇਗੀ। ਪੇਪਰ ਥਾ ਆਜ ਤੋਂ, ਐਮੇ ਏ ਹਿੰਦੀ 'ਚ ਗੱਲ ਕਰ ਰਏ ਸੀ ਅੱਸੀ ਰੁਪਏ ਲੱਗੇਗੀ ਅੱਜ ਪੇਪਰ ਹੈਗਾ ਸੀ ਕੋਈ। ਤੇ ਤਾਂ ਕਰਕੇ ਫੇਰ ਅਸੀਂ ਕਿਹਾ ਵੀ ਹੁਣ ਕੀ ਕਰੀਏ ਦੇਣੇ ਤੇ ਪੈਣਗੇ ਈ ਪੈਸੇ। ਫੇਰ ਅ ਸੀ ਅੱਸੀ ਰੁਪਏ ਦੇ ਕੇ ਆਏ ਉਹਨਾਂ ਨੂੰ ਲੁੱਟ ਲੈਂਦੇ ਨੇ ਸਾਡੇ ਕੋਲੋਂ
ਹਾਂਜੀ ਸਹੀ ਗੱਲ ਹੈ ਜੀ ਮਨ ਮਰਜੀ ਨਾਲ ਕਿਰਾਇਆ ਲੈ ਲੈਂਦੇ ਨੇ। ਪਤਾ ਨਾ ਕੋਈ ਹੁੰਦੀ ਨੀ ਬਸ ਹੋਰ!
ਹਾਂਜੀ ਅਤੇ ਇਹ ਜਿਹੜਾ ਤੁਸੀਂ ਬਣਾ ਰਹੇ ਹੋ ਲਿਖ ਇਹ ਸਿਰਫ ਟੋਪਿਕ ਤੁਸੀਂ ਲਿਖ ਰਹੇ ਹੋ ਜਾਂ ਫਿਰ ਮੋਡਲ ਵੀ ਕੋਈ ਬਣਾ ਰਹੇ ਓ।
ਨਹੀਂ ਉਹ ਕਹਿੰਦਾ ਸੀ ਕੁਰਬਾਨ ਕਿ ਟੋਪਿਕ ਦੇ ਨਾਲ ਜੇ ਮੋਡਲ ਵ ਵਗੈਰਾ ਬਣਾ ਲਈਏ ਤਾਂ ਥੋੜ੍ਹੇ ਨੰਬਰ ਵਧੀਆ ਲੱਗ ਜਾਣਗੇ। ਤਾ ਮੈਂ ਕਿਹਾ ਚੱਲ ਕੋਈ ਨੀ ਬਣਾ ਲਾਂਗੇ ਮੋਡਲ ਵੀ ਨਹੀਂ ਤਾਂ ਕੋਈ ਫੋਟੋ ਵਗੈਰਾ ਲਗਾ ਲਾਂਗੇ।
ਅੱਛਾ-ਅੱਛਾ, ਨਹੀਂ ਉਹਦੇ 'ਚ ਨਾ ਪੇਪਰ ਵਿੱਚ ਇਹੀ ਲਿਖਿਆ ਹੋਇਆ ਸੀ, ਪੇਜ ਵਿੱਚ ਜੇ ਤੁਸੀਂ ਮੋਡਲ ਤਿਆਰ ਕਰਨਾ ਹੈ ਤੇ ਉਹਦੇ ਵਿੱਚ ਵਿੱਚ ਅ ਖ਼ਰਾਬ ਸਮਾਨ ਦਾ ਜੂਜ ਕਰਨਾ ਹੈ ਵੇਸ ਟ ਮਟੀਰੀਅਲ ਦਾ ਕੋਈ ਵੀ ਅ ਹਾਂਜੀ ਮਤਲਬ ਕਿ ਐਵੇਂ ਨਹੀਂ ਹੈ ਗਾ ਕਿ ਤੁਸੀਂ ਪੈਸੇ ਨਾਲ ਖ਼ਰੀਦ ਕੇ ਸਹੀ ਸਮਾਨ ਨੂੰ ਤੁਸੀਂ ਖ਼ਰਾਬ ਕਰਕੇ ਲਗਾ ਰਹੇ ਹੋਬੋ
ਹਾਂਜੀ-ਹਾਂਜੀ, ਉਹ ਤੇ ਮੈਡਮ ਦੱਸਿਆ ਨੀ ਇਨੇ ਇਹ ਤਾਂ ਕਹਿੰਦਾ ਬਸ ਇਹ ਇਹ, ਕਰਨਾ ਮੈਂ ਕਿਹਾ ਚੱਲ ਠੀਕ ਹੈ ਮੈਂ ਦੇਖਣਾ ਕੁਛ ਨਾ ਕੁਛ ਥੋਨੂੰ ਪਤਾ ਹੀ ਹੈ ਬੱਚੇ ਦੱਸਦੇ ਨੀ ਆਦਾ ਕੁਛ ਤੇ ਆਪ ਹੀ ਵੇਖਣਾ ਪੈਂਦਾ
ਹਾਂਜੀ, ਹਾਂਜੀ। ਨਹੀਂ, ਮੈਂ ਤੇ ਪੇਪਰ ਖੋਲ ਕੇ ਦੇਖਿਆ ਸੀ ਨਾ, ਤਾਂ ਉਹਦੇ ਵਿੱਚ ਐਮਏ ਹੀ ਲਿਖਿਆ ਹੋਇਆ ਸੀ ਫਿਰ ਮੈਂ ਕਿਹਾ, ਚਲੋ ਕੋਈ ਨੀ ਮੈਂ ਕੁਰਬਾਨ ਦੇ ਘਰ ਫੋਨ ਕਰਾਂਗੀ ਵੀਰ ਜੀ ਹੋਰਾ ਨੂੰ ਤੇ ਉਹ ਉਹਨਾਂ ਕੋਲ ਪੁੱਛਾਂਗੇ ਅਸੀਂ ਵੀ ਕੀ-ਕੀ ਕਰਿਆ ਤੁਸੀਂ ਥੋੜਾ ਜਿਹਾ ਸਾਨੂੰ ਵੀ ਦੱਸਦੋ।
ਉਹਦੇ ਚ ਕੋਈ ਗੱਲ ਨੀ, ਤੁਸੀਂ ਉਹਨੂੰ ਭੇਜ ਦਿੰਨਾ ਸਾਡੇ ਘਰ ਆ ਕੇ ਦੋਨੂੰ ਇਕੱਠੇ ਬੁਲਾ ਲੈਣਗੇ ਵੈਸੇ ਵੀ ਟੀਚਰਾਂ ਨੇ ਕਿਆ ਈ ਆ ਕਿ ਦੋ ਬੰਦੇ ਬਣਾ ਸਕਦੇ ਨੇ ਮਿਲ ਕੇ ਪ੍ਰੋਜੈਕਟ ਇੱਕ।
ਅੱਛਾ ਨਹੀਂ ਏ ਨਾ ਕਿਸੇ ਹੋਰ ਬੱਚੇ ਨੂੰ ਵੀ ਕਹਿ ਰਿਹਾ ਸੀ ਬਟ ਦੇਖੋ ਸਾਨੂੰ ਤੋਂ ਬੱਚਿਆਂ ਨੇ ਅ ਬੱਚੇ ਦਾ ਨਾ ਉਹ ਕੀ ਨਾ ਮੈਨੇ
ਹਾਂਜੀ ਆਪਣੇ ਆਪਣੇ ਫਰੈਂਡ ਹੁੰਦੇ ਨੇ ਜੀ ਫੇਰ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਫਰੈਂਡ ਨਾਲ ਹੀ ਬਣਾਈਏ
ਹਾਂਜੀ- ਹਾਂਜੀ ਅਸੀਂ ਵੀ ਇਹੀ ਸੋਚ ਰਹੇ ਸੀ ਫਿਰ ਮੈਂਥ ਕਿਹਾ ਸੀ ਮੈਂ ਕਿ ਤੁਸੀਂ ਕੁਰਬਾਨ ਦੇ ਘਰ ਚਲੇ ਜਾਣਾ ਕੁਰਬਾਨ ਹੋਰ ਕਰਵਾ ਦੇਣਗੇ ਫਿਰ ਉਹ ਕਹਿੰਦੇ ਵੀ ਤੁਸੀਂ ਪੁੱਛ ਲੋ ਕਿਵੇਂ ਬਣਨਾ ਬਣਾ ਅਸੀਂ ਸਾਰੇ ਮਿਲ ਕੇ ਲਵਾਂਗੇ ਹੁਣ ਇਹ ਨੀ ਪਤਾ ਨਾ ਕਿੰਨੇ ਜਾਣੇ ਬਣਾ ਸਕਦੇ ਆ ਇੱਕ ਮੋਡਲ ਨੂੰ
ਹਾਂਜੀ ਮੈਮ ਮੈਂ ਵੇਖਿਆ ਸੀ ਉਹ ਦੋ ਬੰਦੇ ਲਿਖੇ ਹੋਏ ਸੀਗੇ ਦੋ ਬੰਦੇ ਬਣਾ ਸਕਦੇ ਨੇ ਮਿਲ ਕੇ
ਹਮ
ਬਾਕੀ ਤਾਂ ਬੱਚਿਆਂ ਦਾ ਆਪਣਾ ਹੀ ਹੁੰਦਾ ਹੈ ਕਿ ਮੈਂ ਆਪਣੇ ਦੋਸਤ ਨਾਲ ਬਣਾਉਣਾ ਮੈਂ ਕਿਆ ਚੱਲ ਬਣਾ ਲੈ ਮੈਂ ਤਾਂ ਤੁਹਾਨੂੰ ਕੱਢਕੇ ਹੀ ਦੇਣੇ ਟੋਪਿਕ ਦੋ ਤਿੰਨ ਬਾਕੀ ਬਣਾਉਣਾ ਤਾਂ ਤੁਸੀਂ ਹੈ
ਹਾਂਜੀ- ਹਾਂਜੀ ਨਹੀਂ ਕੋਈ ਨੀ ਮੈਂ ਵੀ ਕਵਾਂਗੀ ਇਹਨੂੰ
ਹਾਂਜੀ, ਬਾਕੀ ਦੀ ਤੁਸੀਂ
ਚੈਟ ਜੀ ਪੀਟੀ ਵਗੈਰਾ ਵੀ ਤੁਹੂੰ ਨਹੀਂ ਦੇਖਣਾ ਕਿਉਂਕਿ ਟੀਚਰਾਂ ਫਿਰ ਕਾਂਟਾ ਮਾਰਨ ਦੇਣਾ ਕੁਛ ਨਬਰ ਲਾਉਣੇ ਨਹੀਂ ਹੁੰਦੇ ਓਹਦੇ ਤੇ ਫਿਰ
ਹੂੰਮ ਨਹੀਂ ਉਹਨਾਂ ਨੇ ਮਨਾ ਕੀਤਾ ਕਿ ਹਜੇ ਔਨਲਾਈਨ ਵਗੈਰਾ ਕੋਈ ਸਮਾਨ ਨਹੀਂ ਹੋਣਾ ਚਾਹੀਦਾ ਵੀ ਔਨਲਾਈਨ ਤੋਂ ਕੁਛ ਨਹੀਂ ਦੇਖਣਾ ਤੁਸੀਂ ਸਭ ਆਪਣੇ ਮਾਇੰਡ ਤੋਂ ਯੂ
ਕਿ ਬੱਚਿਆਂ ਦੀ ਨੌਲੇਜ ਟੈਸਟ ਹੁੰਦੀ ਏ ਕਿ ਬੱਚਿਆਂ ਨੂੰ ਕਿੰਨਾ ਪਤਾ ਆਪਣੇ ਆਸ ਪਾਸ ਬਾਰੇ ਇਹੀਓ ਅੱਜ ਕੱਲ੍ਹ ਐਂਈ ਬੱਚੇ ਸਾਰੇ ਔਨਲਾਈਨ ਦੇਖ ਲੈਂਦੇ ਨੇ ਉਹ ਫਾਇਦਾ ਕੀ ਉਸ ਚੀਜ਼ ਦਾ ਉਹ 'ਚ ਆਪਣਾ ਦਿਮਾਗ ਦਾ ਕੁਛ ਲਾਉਂਦੇ ਹੀ ਨੀ ਉਹ
ਹਾਂ ਨਹੀਂ ਬਟ ਦੇਖੋ ਨਾ ਬੱਚੇ ਛੋਟੇ ਹੈ ਬੱਚਿਆਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਕਿ ਕਿਵੇਂ ਕੀ ਬਣਾਉਣਾ ਏ ਕੀ ਕਰਨਾ ਤੇ ਥੋੜਾ ਬੱਚਿਆਂ ਨੂੰ ਆਈਡੀਆ ਵੀ ਦੇਣਾ ਚਾਹੀਦਾ ਮੈਡਮਾਂ ਨੂੰ ਹੁਣ ਦੇਖੋ ਅ ਸਾ ਸਾਨੂੰ ਤੇ ਨਹੀਂ ਸੀ ਨੌਲੇਜ ਤੇ ਜਿੰਨਾ ਅਸੀਂ ਓਨਲਾਈਨ ਤੋਂ ਦੇਖਾਂਗੇ ਤੇ ਓਨਲਾਈਨ ਵਾਲਾ ਉਹਨਾਂ ਨੇ ਮਨਾ ਕੀਤਾ ਅਸੀਂ ਵੀ ਕਿੰਨਾ ਕ ਯੂਜ ਕਰਾਂਗੇ ਹੁਣ ਆਪਾਂ ਇਹ ਕਰਾਂਗੇ ਮੈਂ ਅਹ ਅਵਲ ਨੂੰ ਭੇਜ ਦਾਂਗੀ ਕੁਰਬਾਨ ਦੇ ਘਰ ਫੇਰ ਕੁਰਬਾਨ ਔਰ ਅਵਲ ਦੋਨੋ ਇਕੱਠੇ ਬਹਿ ਕੇ ਬਣਾ ਦੇਣਗੇ
ਹਾਂਜੀ ਕੋਈ ਗੱਲ ਨਹੀਂ ਜੀ ਵੇਜ ਦੇਣਾ
ਹਾਂਜੀ ਕੋਈ ਨਹੀਂ ਬਾਕੀ ਮੈਂ ਭੇਜਦੀ ਹਾਂ ਤੁਸੀਂ ਮੋਡਲ ਵਾਸਤੇ ਮੈਨੂੰ ਸਮਾਨ ਦੱਸ ਦੇਨਾ ਕੀ ਲੈ ਕੇ ਆਣਾ ਤੇ ਵੈਸੇ ਹੈ ਤੇ ਫਾਇਦਾ ਈ ਹੈ ਵੈਸੇ ਅਗਰ ਆਪਾਂ ਪ੍ਰਾਈਵੇਟ ਔਰ ਪਬਲਿਕ ਟਰਾਂਸਪੋਰਟ ਯੂਜ ਕਰਾਂਗੇ
ਭਾਜੀ ਪਬਲਿਕ ਦਾ ਜ਼ਿਆਦਾ ਹੀ ਫਾਇਦਾ ਹੀ ਹੈ ਵੈਸੇ ਕਿਉਂਕਿ ਪਬਲਿਕ ਨ ਜਾਦਾ ਸਹੂਲਤਾਂ ਦਿੰਦੇ ਨੇ ਜਿਵੇਂ ਕਿ, ਪਿਛਲੀ ਵਾਰ ਗਿਆ ਸੀ ਪਬਲਿਕ ਟਰਾਂਸਪੋਰਟ 'ਚ, ਬੱਸਪਬਲਿਕ ਬੱਸ 'ਚ ਤੇ ਜਾਂਦੇ ਸਾਰ, ਉਥੇ ਸਾਹਮਣੇ ਗਲਾਸ ਲੱਗੇ ਹੋਏ ਨੇ ਪਾਣੀ ਦੇ ਠੰਡਾ ਪਾਣੀ ਸੀ ਕਿ, ਮਤਲਬ ਇੱਕ ਛੋਟਾ ਜਿਹਾ ਮਾਣ ਹੀ ਹੁੰਦਾ ਕਿ, ਬੰਦਾ ਜਾਏ ਠੰਡਾ ਪਾਣੀ ਮਿਲ ਜੇ, ਉਹ ਰੱਖੇ ਹੋਏ ਇਹਨਾਂ ਨੇ, ਹਾਂਜੀ-ਹਾਂਜੀ।
ਚਲੋ, ਹੈ ਤੇ ਫਾਇਦਾ ਸਾਨੂੰ, ਚਲੋ ਨਾ ਬਾਕੀ ਠੀਕ ਕਿ ਮੈਂ ਭੇਜਾਂਗੀ ਅਵਨ ਨੂੰ, ਐ ਪ੍ਰੋਜੈਕਟ ਕੰਪਲੀਟ ਕਰ ਲਏਗਾ, ਉਹਨਾਂ ਨੂੰ ਫਾਇਦਾ ਵੀ ਦੱਸ ਦਾਂਗੀ ਅਸੀਂ? ਹਾਂਜੀ, ਓਕੇ ਸਤਿ ਸ੍ਰੀ ਅਕਾਲ ਜੀ